ਹੈਲ
ਕਿਵੇਂ ਆ?
ਵਧੀਆ ਜੀ, ਤੁਸੀਂ ਦੱਸੋ?
ਬਸ ਵਧੀਆ। ਹੋਰ, ਕੀ ਕਰਦੇ ਸੀ?
ਕੁੁਸ਼ ਨੀ, ਫ੍ਰੀ, ਸੀ, ਬਸ।
ਅੱਛਾ, ਖਾਣਾ-ਖਾ ਲਿਆ?
ਹਾਂਜੀ, ਤੁਸੀਂ ਖਾ ਲਿਆ?
ਹਾਂਜੀ-ਹਾਂਜੀ, ਖਾ ਲਿਆ ਤੇ, ਕਿਵੇਂ ਛੁੱਟੀਆਂ ਹੋ ਗੀਆਂ?
ਹਾਂਜੀ, ਹੋਗੀਆ ਛੁਟੀਆਂ।
ਅੱਛਾ, ਕਿਵੇਂ ਕਿਤੇ ਗਏ ਘੁੰਮਣ ਘੁੰਮਣ ਕੇ ਘਰੇ ਹੀ ਆ?
ਨਹੀਂ, ਹਲੇ ਤੋਂ ਘਰੇ ਹੀ ਆ ਜਾਵਾਂਗੇ, ਦੇਖਦੇ ਹਾਂ ਬਣਾਉਂਦੇ ਆਂ ਪਲੈਨ।
ਕਿੱਥੇ ਜਾਣਾ ਕਿੱਦਾ ਦਾ ਪਲੈਨ ਬਣਾਉਣਾ?
ਅੰਮ੍ਰਿਤਸਰ ਦਾ ਦੇਖਦੇ ਹਾਂ।
ਠੀਕ ਆ ਮੈਂ ਵੀ ਅੰਮ੍ਰਿਤਸਰ। ਸਰ ਦਾ ਹੀ ਅਸੀਂ ਬਣਾਉਣਾ ਵਾ ਪਲੈਨ ਵੈਸੇ ਜਾ ਕੇ ਆਏ ਹਾਂ ਅਸੀਂ ਵੀ। ਤਿੰਨ ਚਾਰ ਵਾਰੀ, ਮੈਂ ਤਾਂ ਜਾ ਆਈ ਉੱਥੇ।
ਹਾਂਜੀ ਹਾਂ ਜੀ।
ਤੇ ਹਮ ਜੰਮੂ ਵੀ ਗਏ ਸੀ ਅਸੀਂ ਘੁੰਮਣ।
ਛੁੱਟੀਆਂ ਚ ਗਏ ਸੀ ਤੁਸੀਂ?
ਨਹੀਂ ਨਹੀਂ ਛੁੱਟੀਆਂ ਚ ਨਹੀ ਜਦੋਂ ਅਸੀਂ ਨਾਲ ਗਏ ਸੀ ਨਾ। ਵੀ ਪਾਪਾ ਦੇ ਉਦੋਂ ਗਏ ਸੀਗੇ ਬਾਗੇ ਬਹੁ ਦੇਖਿਆ ਸੀ ਉੱਥੇ। ਬਹੁਤ ਵਧੀਆ ਸੀ ਉਹ ਗਾਰਡਨ ਬੜਾ ਵੱਡਾ ਬਣਿਆ ਹੋਇਆ ਸੀ ਬਹੁਤ ਵਧੀਆ ਸੀ।
ਠੀਕ।
ਹੋਰ ਨੀ ਕਿਤੇ ਵੀ ਗਏ ਅੰਮ੍ਰਿਤਸਰ ਤੋਂ ਬਿਨਾਂ?
ਨਹੀਂ, ਹਲੇ ਤੇ ਗਰਮੀ ਬਹੁਤ ਆ ਅੰਮ੍ਰਿਤਸਰ ਹੀ ਜਾਵਾਂਗੇ।
ਠੀਕ ਆ, ਅੰਮ੍ਰਿਤਸਰ ਗਰਮੀ ਨੀ ਗੀ।
ਉੱਥੇ ਆਏ ਆ ਥੋੜ੍ਹਾ ਮਤਲਬ ਹੈਗਾ ਚ ਮੀਂਹ ਮੂੰਹ ਜਿੱਦਣ ਪੈ ਗਿਆ ਉੱਦਣ ਜਾਵਾਂਗੇ।
ਠੀਕ ਆ, ਠੀਕ ਆ, ਚਲੋ ਆਪਾਂ ਇਕੱਠੇ ਚੱਲਾਂਗੇ ਅਸੀਂ ਵੀ ਚੱਲਾਂਗੇ।
ਚਲੋ ਠੀਕ ਹੈ ਬਣਾ ਲਾਂਗੇ ਆਪਾਂ ਪਲੈਨ।
ਹਮ ਹੋਰ ਸੁਣਾਓ?
ਹੋਰ ਵਧੀਆ।
ਠੀਕ ਆ, ਹੋਰ ਘਰੇ ਸਾਰੇ ਠੀਕ ਠਾਕ ਆ?
ਹਾਂਜੀ, ਸਾਰੇ ਵਧੀਆ ਤੁਸੀਂ ਕੀ ਕਰਦੇ ਸੀ?
ਕੁਛ ਨੀ, ਮੈਂ ਵੀ ਫਰੀ ਸੀ ਮੈਂ ਕਿਹਾ ਚਲੋ। ਤੇਰੇ ਨਾਲ ਗੱਲ ਕਰਾਂ ਪੁੱਛਦੀਆਂ ਵੀ ਛੁੱਟੀਆਂ ਚ ਬਣਾਇਆ ਕੀ। ਕਿਦਣ ਦਾ ਪਲੈਨ ਜਾਣ ਦਾ ਕਿਤੇ ਕਿੰਨੀਆਂ ਛੁੱਟੀਆਂ ਰਹਿ ਗਈਆ?
ਹਜੇ ਆ ਜੁਲਾਈ ਮੰਥ ਦੀਆਂ ਹੈਗੀਆਂ ਨੇ਼।
ਠੀਕ ਆ ਫਿਰ ਤਾਂ ਬਹੁਤ ਛੁੱਟ ਪਈਆਂ ਹਜੇ।
ਹਾਂਜੀ ਵਨ ਮੰਥ ਦੀਆਂ ਸੀ।
ਛੁੱਟੀਆਂ ਚ ਫੇਰ ਘੁੰਮ ਆਉ ਦੋ ਤਿੰਨ ਜਗ੍ਹਾ ਤੇ ਜਾਊ।
ਹਾਂਜੀ ਜਾਵਾਂਗੇ, ਬਣਾਉਂਦੇ ਹਾਂ ਪਲੈਨ। ਹੋਰ ਵੀ ਕਿਤੇੋਂ ਦਾ ਦੇਖਦੇ ਹਾਂ।
ਜਦੋ ਨੂੰ ਪਲੈਨ ਬਣਾਉਣਾ ਓਦੋਂ ਨੂੰ ਛੁੱਟੀਆਂ ਖਤਮ ਹੋ ਜਾਣੀਆਂ।
ਨਹੀਂ ਇੱਕ ਗਰਮੀ ਆ ਜੀਅ ਨਹੀਂ ਕਰਦਾ ਕਿਤੇ ਜਾਣ ਨੂੰ।
ਹਮ ਹਮ ਗਰਮੀ ਤਾਂ ਬਹੁਤ ਜ਼ਿਆਦਾ ਆ ਅੱਜ ਕੱਲ ਦੀ ਬਹੁਤ ਹੋਈ ਪਈ ਆ।
ਹਾਂਜੀ।
ਹੋਰ?
ਹੋਰ ਵਧੀਆ।
ਹੋਰ ਸੁਣਾਓ ਕੋਈ ਨਵੀਂ ਤਾਜ਼ੀ।
ਹੋਰ ਤੁਸੀਂ ਸੁਣਾਓ ਤੁਸੀਂ ਕੀ ਕੀ ਦੇਖਿਆ ਜੰਮੂ ਜਦੋਂ ਗਏ ਸੀ।
ਜੰਮੂ ਚ ਜੰਮੂ ਚ ਅਸੀਂ ਦੇਖਿਆ ਸੀਗਾ ਗਾਰਡਨ ਦੇਖਿਆ ਸੀ ਬਾਗੇ ਬਹੂ ਬਹੁਤ ਸੋਹਣਾ ਬਣਿਆ ਹੋਇਆ ਸੀ। ਬਹੁਤ ਵੱਡਾ ਗਾਰਡਨ।
ਓਧਰ ਤਾਂ ਠੰਢ ਹੀ ਹੋਊਗੀ।
ਨਹੀਂ, ਨਹੀਂ ਉੱਧਰ ਤਾਂ ਆਪਣੇ ਵਾਂਗੂ ਹੀ ਆ। ਪੰਜਾਬ ਮਤਲਬ ਜਿਵੇਂ ਪੰਜਾਬ ਚ ਗਰਮੀ ਹੁੰਦੀ ਉਵੇਂ ਉੱਧਰ ਆ ਠੰਡ ਚ ਵੀ ਉਹਨੂੰ ਉ। ਠੰਡ ਪੈਂਦੀ ਆ ਗਰਮੀ ਚ ਓਨੀ ਗਰਮੀ ਪੈਂਦੀ ਆ। ਉੱਥੇ ਗਾਰਡਨ ਗਏ ਸੀ ਘੁੰਮਣ ਇੱਕ ਜਗ੍ਹਾ ਹੋਰ ਦੇਖੀ ਸੀਗੀ। ਸਟੇਡੀਅਮ ਜਿਹਾ ਦੇਖਿਆ ਸੀ, ਉਹਦੇ ਵਿੱਚ ਮਤਲਬ ਬਹੁਤ। ਕੁਛ ਦਿਖਾਇਆ ਗਿਆ ਸੀ ਸਾਇ ਸਾਇੰਸ ਦੇ ਰਿਲੇਟਿਡ ਸੀ ਹਮ ਗਾਰਡਨ ਦੇ ਵਿੱਚ। ਮਤਲਬ ਬੱਚਿਆਂ ਵਾਸਤੇ ਝੂਲੇ ਵਗੈਰਾ ਏ ਬਹੁਤ ਵੱਡਾ ਬਣਿਆ ਸੀ। ਸੀਗਾ ਉੱਥੇ ਅਸੀਂ ਫੋਟੋ ਵਗੈਰਾ ਖਿਚਵਾਈਆਂ ਸੀਗੀਆਂ ਮਤਲਬ ਉੱਥੋਂ ਦੇ ਪਹਿਰਾਵਾ ਪਾ ਕੇ ਕੀ ਜੰਮੂ ਦਾ
ਹਾਂਜੀ ਫੋਟੋਆਂ ਕਰਾਉਣੀਆਂ।
ਹੂੰ ਹੂੰ ਭਰਾਵ ਨੇ ਵੀ ਪਾਇਆ ਸੀ ਉੱਥੋਂ ਦੀ ਡਰੈਸ ਮੈਂ ਵੀ ਪਾਈ ਸੀ।
ਅੱਛਾ।
ਹੂੰ ਉੱਥੇ ਤਾਂ ਬਹੁਤ ਵਧੀਆ ਘੁੰਮਣ ਲਈ ਇਹ ਸਭ ਤੋਂ ਵਧੀਆ ਜਗ੍ਹਾ ਵਾ ਬਾਗੇ ਬਹੁਤ
ਇਹ ਫੇਮਸ ਹੋਊਗੀ।
ਹਾਂ ਹਾਂ ਇਹੀ ਫੇਮਸ ਇੱਥੋਂ ਦੀ।
ਕਿੰਨਾ ਟਾਈਮ ਰਹੇ ਸੀ ਤੁਸੀਂ।
ਉੱਥੇ, ਉੱਥੇ ਅਸੀਂ ਸਾਲ ਰਹੇ ਸੀ ਸਾਲ ਤੋਂ ਬਾਅਦ ਫਿਰ ਅਸੀਂ ਆ ਗਏ ਸੀ ਘਰ।
ਹਾਂਜੀ।
ਉੱਥੇ ਏਦਾਂ ਸੀ ਨਾ ਮਤਲਬ ਕਿ ਜਿੱਦਣ ਛੁੱਟੀ ਮਿਲਦੀ ਸੀਗੀ ਸੰਡੇ ਵਾਲੇ ਦਿ ਨ ਆਊਟ ਪਾਸ ਦਿੰਦੇ ਸੀਗੇ। ਫੇਰ ਉਸ ਦਿਨ ਹੀ ਜਾਂਦੇ ਸੀ ਕਿਤੇ ਘੁੰਮਣ ਵਗੈਰਾ।
ਉਹ ਤੋਂ ਬਿਨਾਂ ਨਹੀਂ ਜਾ ਸਕਦੇ ਸੀ।
ਉਹ ਤੋਂ ਬਿਨਾਂ ਨਹੀਂ ਮਤਲਬ ਫਿਰ ਡਿਊਟੀ ਹੁੰਦੀ ਹੈ ਨਾ ਉਹ ਤੋਂ ਬਿਨਾਂ ਨਹੀਂ ਜਾ ਸਕਦੇ। ਹੂੰ ਜਿਵੇ ਸੰਡੇ ਵਾਲੇ ਦਿਨ ਜਾਂ ਤਾਂ ਕਿਤੇ ਲੈ ਕੇ ਆਉਂਦੇ ਸੀ। ਹੁਣ ਫੇਰ ਨੇੜੇ ਲੋਕੇਸ਼ਨ ਆਈ ਫੇਰ ਜਾਵਾਂਗੇ।
ਠੀਕ ਹੈ।
ਨੇੜੇ ਜੇ ਆਇਆ ਸੈਂਟਰ ਫਿਰ ਹੁਣ ਤਾਂ ਦੂਰ ਆ ਹੁਣ ਉੱਥੇ ਹੈ ਨੀ। ਵਟਰ ਵਗੈਰਾ ਨੇੜੇ ਜਦੋਂ ਆਏ ਉਦੋਂ ਕਹਿੰਦੇ ਸੀ ਉਹ ਨਾਲ ਲੈ ਜਾਗੇ।
ਠੀਕ ਏ ਉਦੋਂ ਵੀ ਸਾਏ ਕਸਾਲੀ
ਉਦੋਂ ਤਾਂ ਮਤਲਬ ਇੱਕ ਨਹੀਂ ਨਹੀਂ ਇੱਕ ਸਾਲ ਨੀ ਉਦੋਂ ਮਤਲਬ ਯੂਨਿਟ ਹੀ ਇੱਕ ਸਾਲ ਰਹੀ ਸੀ ਨਾ ਉਦੋਂ ਮਤਲਬ ਇੱਕ ਸਾਲ ਰਹਿ ਗਿਆ ਸੀ ਟਾਈਮ ਤੇ ਫਿਰ ਅਸੀ ਚੇਂਜ ਹੋ ਗਈ ਸੀ। ਯੂਨਿਟ ਫਿਰ ਸਾਨੂੰ ਘਰੇ ਆਣਾ ਪਿਆ ਹੁਣ ਮਤਲਬ ਜੇ ਸਟਾਰਟਿੰਗ ਚ ਜਾਵਾਂਗੇ ਜਦੋਂ ਨਵੀ ਯੂਨਿਟ ਆਈ ਜਿੱਥੇ ਫਿਰ ਉੱਥੇ ਤਿੰਨ ਸਾਲ ਰਹਿੰਦੀ ਆ ਫਿਰ ਸਕਦਾ ਤਿੰਨ ਸਾਲ ਹੀ ਰਹੀਏ। ਹੂੰ, ਏਦਾਂ ਹੁੰਦਾ।
ਹਾਂਜੀ। ਅਸੀਂ ਅਨੰਦਪੁਰ ਗਏ ਸੀਗੇ। ਉਹਦੋਂ ਅ ਦੋ ਪਿਛਲੀ ਵਾਰ ਗਏ ਸੀਗੇ ਉਦੋਂ ਅਨੰਦਪੁਰ ਗਏ ਉਦੋਂ ਗਾਂ ਫਿਰ ਉਹ ਨੈਣਾ ਦੇਵੀ ਉੱਥੇ ਘੁੰਮ ਕੇ ਆਏ ਸੀ ਵਿਰਾਸਤੇ ਖਾਲਸਾ ਦੇਖਿਆ ਸੀਗਾ। ਉਦੋਂ ਲਾ ਕੇ ਆਏ ਸੀ ਅਸੀਂ ਵੰਨ ਵੀਕ।
ਠੀਕ ਆ ਉੱਥੇ ਕੀ- ਕੀ ਦੇਖਿਆ। ਗੁਰਦੁਆਰਾ ਸ
ਉੱਥੇ ਹਾਂਜੀ ਅ ਗੁਰਦੁਆਰਾ ਸਾਹਿਬ ਨੇੜੇ -ਨੇੜੇ ਤੇ ਸਾਰੇ ਉੱਥੇ ਗਏ ਸੀ ਇੱਕ 'ਚ ਜਿਹੜ ਮੇਨ ਜਾਂਦਿਆਂ ਨੂੰ ਉੱਥੇ ਅਸੀਂ ਸਟੇਅ ਕੀਤੀ ਸੀ ਫਿਰ ਵਿਰਾਸਤੇ ਖਾਲਸਾ ਗਏ।
ਅੱਛਾ। ਹੈਲੋ, ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ। ਹੈਲੋ। ਹੈਲੋ। ਹੈਲੋ ਹੈਲੋ